ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਪਿਆਰਿਓ
ਕੀ ਹਾਲ ਠੀਕ ਹੋ
ਵਧੀਆ ਜੀ ਵਧੀਆ
ਬੜੇ ਲੰਬੇ ਟਾਈਮ ਬਾਅਦ ਐਤਕੀ ਕਾਲ ਕੀਤੀ ਨਾ ਯਾਰ ਯਾਦ ਨਹੀਂੀ ਆਉਂਦੀ ਕਿ
ਨਹੀਂ ਯਾਰ ਤੇ ਆਦੀ ਥੋੜ੍ਹੀ ਬਿਜੀੀ ਸੀ ਮੈਂ ਆਪਾਂ ਤਿਆਰੀ ਕਰ ਰਹੇ ਹਾਂ ਯਾਤਰਾ ਦੀ
ਅੱਛਾ ਕਿੱਥੇ ਦੱਸੋ ਜੇ ਸਾਨੂੰ ਲੱਗਦਾ ਤੇ ਅਸੀਂ ਵੀ ਚੱਲ
ਹਾਂ ਹਾਂ ਜ਼ਰੂਰ ਅਸੀਂ ਦੀਵਾਲੀ ਤੇ ਹਜ਼ੂਰ ਸਾਹਿਬ ਦੀ ਯਾਤਰਾ
ਠੀਕ ਠੀਕ ਤੇ ਸੀਟਾਂ ਬੁੱਕ ਕਦੋਂ ਹੋਣਗੀਆਂ ਜਿਦਾ ਟਾਈਮ
ਹਾਂਜੀ ਹਾਂਜੀ ਤਿੰਨ ਮਹੀਨੇ ਪਹਿਲੇਾਂ ਹੁੰਦੀ ਆ ਬੁੱਕ ਤੇ ਆਪਾਂ ਨਾਮ ਲਲਾਂਗੇ ਸਭ ਦੇ ਡਿਟੇਲ ਲੈ ਕੇ
ਠੀਕ ਹੈ।
ਪੂਰਾ ਡੱਬਾ ਹੀ ਇੱਕ ਕਿਸਮ ਦਾ ਬੁੱਕ ਹੋ ਜਾਏਗਾ ਆਪਣਾ
ਬਸ ਠੀਕ ਹੇ।
ਹਾਂ
ਤੇ ਸਿਰਫ ਹਜ਼ੂੜ ਸਾਹਿਬ ਜਾਂ ਹੋਰ ਵੀ ਕਿਤੇ
ਹਾਂਜੀ ਨੰਬਰ ਸੇਖ ਹਜ਼ੂਰ ਸਾਹਿਬ ਤੇ ਉਸ ਤੋਂ
ਮੈਂ ਯਰੇ ਮੈਂ ਤੇ ਗੱਲ ਦੱਸਾਂ ਤੁਹਾਨੂੰ ਕਿ ਨਾ ਮੈਂ ਵੇਖਿਆ ਬਈ ਆਪਣੇ ਜਿਆਦਾਤਰ ਨਜ਼ਦੀਕੀ ਬੰਦੇ ਨੇ ਨਾ ਜਿਹੜੇ ਵੀ ਆ ਆਪਣੇ ਬਲਾਦਰੀ ਦੇ ਹੀ ਸਮਝ ਲੋਓ ਜਿਆਦਾਤਰ ਆਏ ਸਾਹ ਹਜ਼ੂਰ ਸਾਹਿਬ ਜਾਂਦੇ ਨੇ ਚੇਂਜ ਕਰਿਆ ਕਰੋ ਨਾ ਪਲਾਨ ਹੁਣ ਇੱਕ ਅੱ ਇੱਕ ਦੋ ਚੱਕਰ ਪਟਨਾ ਸਾਹਿਬ ਦੇ ਲਾਓ
ਹੂ ਪਰ ਇੱਕ ਹੋਰ ਗੱਲ ਹੈਗੀ ਨਾ ਹਜ਼ੂਰ ਸਾਹਿਬ ਦੇ ਦਿਨ ਦੀਵ ਦੀਵਾਲੀ ਦੇ ਨੇੜੇ ਤੇੜੇ ਨੇ ਉੱਥੇ ਹਰ ਦਿਨ ਸਮਾਗਮ ਹੈਗਾ ਇੱਕ ਉਹਨਾਂ ਨੇ ਦਿਨ ਬਣਾਏ ਦੇ ਨੇ ਇਸ ਦਿਨ ਇੱਕ ਸਮਾਗਮ ਹੈ। ਇਸ ਦਿਨ ਦੂਸਰਾ ਸਮਾਗਮ ਹੈ। ਇਸ ਦਿਨ ਤੀਜਾ ਸਮਾਗਮ ਹੈ। ਉਹ ਫਿਰ ਤਾਂ ਕਰਕੇ ਸੰਗਤ ਉੱਥੇ ਜਾਂਦੀ ਵਧੀਆ
ਠੀਕ ਠੀਕ ਆ
ਉੱਥੋਂ ਦਾ ਕੁਛ ਇਨਵਾਇਰਮੈਂਟ ਬ ਬਹੁਤ ਵਧੀਆ ਹੈਗਾ।
ਅਲੱਗ ਹੀ ਉੱਥੋਂ ਦਾ ਐਟਮੋਸ
ਹ ਹਾਂ ਹਾਂਜੀ ਹਾਂਜੀ ਉੱਥੇ ਇੱਕ ਦਿਨ ਪਹੁੰਚੋਗੇਏ ਦਿਨ ਆਰਾਮ ਕਰੋਗੇ ਅਗਲੇ ਦਿਨ ਤੁਸੀਂ ਆਪਣਾ ਹਰਮਦਰ ਚ ਹਾਂਜੀ ਹਾਂਜੀ ਪਹਿਲੇ ਹੋਏ ਆ ਇੱਕ ਵਾਰ
ਉੱਥੋਂ ਦੀ ਫੇਮਸ ਚੀਜ਼ ਕੀ ਹੈ।
ਫੇਮਸ ਤੇ ਮਹਾਰਾਜ ਦੇ ਅਸਥਾਨ ਹੈਗੇ ਨੇ ਜਿਹੜੇ ਮੇਨ ਬਣੇ ਦੇ ਉੱਥੇ ਬਹੁਤ
ਨਹੀਂ ਉਹ ਤੇ ਚਲੋ ਉਹ ਤੇ ਧਾਰਮਿਕ ਸਥਾਨ ਨੇ
ਅੱਛਾ ਖਾਣ ਪੀਣ ਤੇ ਥੇ ਫਰੂਟ ਬਹੁਤ ਹੁੰਦਾ ਜੇ ਕਿਉਂਕਿ ਇਹ ਸਾਊਥ ਦਾ ਐਰੀਆ ਪੈਲ ਦਾ ਨਾ ਉੱਥੇ ਇੱਕ ਤੇ ਨਾਰੀਅਲ ਬੜਾ
ਨਾਰੀਅਲ ਪਾਣੀ
ਨਾਰੀਅਲ ਪਾਣੀ ਹੈਗਾ ਹਾਂ ਅਨਾਰ ਬਹੁਤ ਹੈਗਾ ਉੱਥੇ
ਕੇਲੇ ਸੀਤਾਬਲ ਕੇਲੇ ਡਰਾਈ ਫਰੂਟ
ਡਰਾਈ ਫਰੂਟ ਬਹੁਤ ਹੈਗਾ ਉੱਥੇ
ਹਾਂ ਤੇ ਉੱਧਰ ਸਮੁੰਦਰ ਦਾ ਕਿਨਾਰਾ ਤਾਂ ਨਹੀਂ ਹੈ ਨਾ ਬੀਚ ਤਾਂ ਨਹੀਂ ਹੈ ਕੋਈ ਹਮ ਆ ਇਧਰ ਨਹੀਂ ਆਏ ਬੀਚ
ਉੱਧਰ ਤੁਸੀਂ ਆਪਣਾ ਵੇਖੋਗੇ ਹਾਂ ਹਾਂ ਜ਼ਰੂਰ ਉੱਥੋਂ ਤਾਂ ਫਰੂਟ ਨਾ ਮਹਿੰਗਾ ਨਹੀਂ ਹੈ ਜਿਵੇਂ ਇੱਥੇ ਮਹਿੰਗਾ ਨਾ ਉੱਥੇ ਆ ਅਨਾਰ ਦਾ ਜੂਸ ਆਪਾਂ ਨੂੰ ਵੀਹ ਰੁਪਏ
ਹਾਂਜੀ ਹਾਂਜੀ
ਇਹ ਇਥੇੱਟੋ ਘੱਟ ਨੱਬ ਸੌ ਰੁਪਏ ਹੋਣਾ ਜਾਂ ਇੱਕ ਸੌ ਵੀਹ ਰੁਪਏ ਦਾ
ਹਮ ਮੈਂ ਵੀ ਮੈਂ ਵੀ ਲਗਾਤਾਰ ਚਾਰ ਪੰਜ ਵਾਰੀ ਗਿਆ ਪਰ ਹੁਣ ਕਾਫ਼ੀ ਸਮਾਂ ਹੋ ਗਿਆ ਤੇ ਵੇਖੋ ਜੇ ਤੁਹਾਡਾ ਪ੍ਰੋਗਰਾਮ ਬਣਦਾ ਤੇ
ਹਾਂਜੀ ਹਾਂਜੀ ਅ ਆਨੰਦ ਬੜਾ ਜੀ ਉੱਥੇ ਮੈਂ ਕੀ ਕੀ ਕੀ ਬਾਤਾਂ ਦੱਸਾਂ ਮਹਾਰਾਜ ਦੀਆਂ
ਬਿਲਕੁਲ ਬਿਲਕੁਲ ਅੱਗੇ ਨਾਨਕ ਚੀਰੇ ਵੀ ਗਏ ਉਹ
ਹਾਂਜੀ ਹਾਂਜੀ ਉਹ ਉਸ ਸਥਾਨ ਤੇ ਵੀ ਗਿਆ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਬੜਾ ਵਧੀਆ
ਬਹੁਤ ਬਹੁਤ ਬਹੁਤ ਉਓਥੇ ਬਹੁਤ ਵਧੀਆ ਝਰਨਾ ਸਾਢੇ ਪੰਜ ਸੌ ਸਾਲ ਤੋਂ ਚੱਲ ਰਿਹਾ
ਪਤਾ ਹੀ ਨੀ ਵਾਕਈ ਸਾਰਾ ਉਥੋਂ ਦਾ ਇਲਾਕਾ ਉਥੋਂ ਪਾਣੀ ਭਰਦਾ ਹੈ
ਹਾਂ
ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਜੀ ਜਿੱਥ ਉੱਥੇ ਜਾਏ ਬਹੇ ਮੇਰਾ ਸਾਧ ਸੋ ਥਾਨ ਸੁਹਾਵਾ ਰਾਮ- ਰਾਜ।
ਬਿਲਕੁਲ -ਬਿਲਕੁਲ। ਕੋਈ ਨੀ ਮੈਨੂੰ ਵੀ ਦੱਸਣਾ ਜ਼ਰੂਰ, ਤੇ ਕੌਣ ਕੌਣ ਜਾਏਗਾ ਕੀ ਪਲਾਨਿੰਗ ਹੈ? ਤੁਹਾਡੀ
ਸਾਰੇ ਆਪਣੇ ਜਿੰਨੇ ਵੀ ਆਪਣੇ, ਨੇੜੇ-ਤੇੜੇ ਸਾਖ-ਸੰਬੰਧੀ ਜਿਹੜੇ ਹੁੰਦੇ ਨੇ ਆਪਣੇ ਯਾਰ-ਮਿਤ
ਠੀਕ ਹੈ। ਠੀਕ ਹੈ ਕੋਈ ਨੀ ਫੇਰ ਸਾਨੂੰ ਵੀ ਪੁੱਛ ਲੈਣਾ
ਜਰੂਰ-ਜਰੂਰ।
ਆਪਾਂ ਵੀ ਚੱਲਾਂਗੇ, ਤੇ ਟਿਕਟਾਂ ਕੇੜੀਆਂ ਕਰਾਓਗੇ। ਟ੍ਰਰੇਨ ਤੇ ਏਸੀ ਦੀਆਂ ਯਾਂ ਕਿਸ ਤਰ੍ਹਾਂ? ਫਲਾਈਟ ਵਗੈਰਾ ਤੇ ਨਹੀਂ ਜਾ ਰਹੀ।
ਨਹੀਂ ਜੀ ਨਹੀਂ, ਫਲਾਈਟ ਤੇ ਨਹੀਂ ਐ ਵਧੀਆ ਸਗੋਂ, ਆਪਾਂ ਨਾ ਏ ਆਪਾਂ ਡਿਸਾਈਡ ਕਰਾਂਗੇ ਪੁੱਛ ਕੇ ਸੰਗਤ ਨੂੰ, ਕਿਹੜੇ ਕਿਹਦੇ ਤੇ ਜਾਣਾ ਚਾਹੁੰਦੇ ਨੇ। ਪੁੱਛਦਾ ਨੇ ਕਿਉਕਿ ਬਜਟ ਦਾ ਹਿਸਾਬ ਹਰ ਬੰਦੇ ਦਾ ਹਿਸਾਬ ਹੁੰਦਾ ਏ ਜੀ।
ਬਿਲਕੁਲ-ਬਿਲਕੁਲ, ਇਹ ਹੁਣ-ਹੁਣ ਸੁਣਿਆ, ਬਈ ਅੰਮ੍ਰਿਤਸਰ ਤੋਂ ਬੱਸ ਚੱਲਣ ਲੱਗ ਗਈ ਐ। ਹਜ਼ੂਰ ਸਾਹਿਬ ਸਿੱਧੀ, ਵਧੀਆ ਬਸ। ਮਰਸਡੀਜ਼ ਦੀ ਬੱਸ, ਤੇ ਆਪਣਾ ਪਤਾ ਨਹੀਂ, ਗਿਆਰਾਂ-ਗਿਆਰਾਂ ਹਜ਼ਾਰ ਯਾਂ ਪੰਦਰਾਂ ਗਿਆਰਾਂ ਹਜ਼ਾਰ ਜਾਂ ਪੰਦਰਾਂ ਹਜਾਰ ਰੁਪਏ ਵੇ ਸੱਤ ਦਿਨ ਦਾ ਟੂਰ ਏ, ਸਾਰੇ ਗੁਰਦੁਆਰਿਆਂ ਮੇ ਹਾਂ। ਹਰ ਗੁਰਦੁਆਰੇ ਖਾਣਾ-ਪੀਣਾ ਸਭ ਉਹਨਾਂ ਦਾ।
ਹੰਮ।
ਤੇ ਬਹੁਤ ਵਧੀਆ ਉਹ ਵੀ, ਸਿਸਟਮ ਬਣਾਇਆ ਉਹਨਾਂ ਨੇ, ਪਰ ਇਹ ਹੈ ਬਈ ਉਹ ਸਾਨੂੰ ਰਾਜਪੁਰੇ ਤੋਂ ਫੜਨੀ ਪਏਗੀ ਬੱਸ। ਕਿਉਂਕਿ ਉਹ ਰਾਜਪੁਰੇ ਤੱਕ ਦੀਆਂ ਹੀ ਸਵਾਰੀਆਂ ਲੈਂਦੇ ਨੇ, ਉਸ ਤੋਂ ਅੱਗੇ ਕੋਈ ਸਵਾਰੀ ਨਹੀਂ ਚੱਕਦੇ।
ਇਹ ਜਿ-ਜਿਹੜੀ ਬੱਸ ਵੈਸੇ ਨਾ ਬਜ਼ੁਰਗਾਂ ਵਾਸਤੇ ਵਧੀਆ ਏ।
ਹਾਂ।
ਹਾਂ।
ਬਿਲਕੁਲ-ਬਿਲਕੁਲ।
ਹਾਂ,
ਭਾਈ ਸਾਹਿਬ, ਆਵਾਜ਼ ਘੱਟ ਆ ਰਹੀ ਹੈ ਤੁਹਾਡੀ।
ਹੰਮ ਹੁਣ
ਹਾਂ, ਹੁਣ ਠੀਕ ਏ। ਤੇ ਉਹ ਫਿਰ ਦੱਸੋ ਫਿਰ ਜਦੋਂ ਬਣਾਉਣਾ ਹੋਇਆ ਨਾ ਪ੍ਰੋਗਰਾਮ ਦੱਸ ਦੇਣਾ। ਹੈਨਾ।
ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਭਾਈ ਸਾਬ ਕੱਟ-ਕੱਟ ਕੇ ਕਿਧਰੇ ਨੈਟਵਰਕ ਏਚ ਜਾਓ, ਹਾਂ ਹੁਣ ਠੀਕ ਹੈ।
ਹਾਂ। ਸੰਗਤ ਨਾਲ ਹੋਏਗੀ ਟ੍ਰੇਨ ਚ ਹੋਏਗੀ ਕੀਰਤਨ ਕਰਦੀ ਜਾਏਗੀ ਸੰਗਤ‌ ਹਾਂ। ਕਿਉਂਕਿ ਆਨੰਦ ਬਣਦਾ।
ਬਿਲਕੁਲ-ਬਿਲਕੁਲ।
ਹੂੰ, ਤੁਵਾਡੇ ਕੋਲ ਈ ਸ਼ਬਦ ਲਵਾਵਾਂਗੇ ਅਸੀਂ।
ਬਿਲਕੁਲ-ਬਿਲਕੁਲ, ਜ਼ਰੂਰ। ਤੇ ਅਸੀਂ ਏਕ ਵਾਰੀ ਗਏ ਸੀ। ਸਾਡੇ ਕੋਲ ਸੀਟਾਂ ਨਹੀਂ ਸਨ ਵੇਟਿੰਗ ਸਨ, ਤੇ ਕੀਰਤਨ ਦੇ ਸਦਕੇ ਸਾਨੂੰ ਤਿੰਨ ਸੀਟਾਂ ਸੰਗਤ ਨੇ ਦਿੱਤੀਆਂ ਸਨ, ਆਪਣੀਆਂ ਸੀਟਾਂ। ਸੰਗਤ ਕੈਣ ਲੱਗੀ ਬਈ ਤੁਸੀਂ ਸਾਨੂੰ ਕੀਰਤਨ ਸੁਣਾਓ ਅਸੀਂ ਤੂਵਾਨੂੰ ਸੀਟਾਂ ਦੇਆਂਗੇਂ। ਤੇ ਫੇਰ ਸੰਗਤ ਨੇ ਸੀਟਾਂ ਵੀ ਦਿੱਤੀਆਂ। ਤੇ ਨਾਲ ਪੂਨ ਤੇ ਨਾਲੇ ਫਲੀਆਂ ਵੀ ਮਿਲੀਆਂ।
ਫਲੀਆਂ ਵੀ ਨਾਲ ਦਿੱਤੀਆਂ ਵਾਹ ਜੀ ਵਾਹ, ਚਲੋ ਚੰਗੀ ਗੱਲ ਏ ਜੀ। ਬਸ ਕਿਰਪਾ ਹੈਗੀ ਐਂ। ਹੂੰ। ਹੂੰ, ਲੰਗਰ ਪਾਣੀ ਤੇ ਮਿਲ ਜਾਣ ਹੈਗਾ ਨਾਲ ਲੇਜਾਣ ਦੀ ਲੋੜ ਨੀ ਹੈਗੀ।
ਬਿਲਕੁਲ।
ਥੋੜ੍ਹਾ ਬੌਤ ਨਾਲ ਰੱਖ ਲਿਆ ਜੇ ਖਾਣ-ਪੀਣ ਦਾ ਸਮਾਨ।
ਹਾਂ ਹਾਂ।
ਹਾਂ, ਬੱਚਿਆਂ ਵਾਸਤੇ ਜਿਵੇਂ ਛੋਟੇ ਬੱਚੇ ਨੇ ਨਾਲ ਲਲਿਆ ਜੇ ਔਣਾ ਵਾਸ
ਹੂੰ-ਹੂੰ
ਬੇਲਪੂਰੀ ਬਣਾ ਲਿਆ ਜ ਬੇਲਪੂਰੀ ਦਾ ਸ਼ ਸਮਾਨ ਲੈ ਜੇ ਫੁਲੀਆਂ, ਪਿਆਜ, ਨਿੰਬੂ।
ਔ ਬੈਸਟ ਹੈ ਓਹ।
ਹਾਂ ਓਹ ਬਣਾ ਕੇ ਤੇ ਅਪਣਾ ਆਪ ਵੀ ਛਕ ਲਿਆ ਸੰਗਤ
ਸੰਗਤ ਨੂੰ ਵੀ ਛੱਕਾ ਤਾਂ। ਹਾਂ ਨਹੀਂ ਵਧੀਆ ਪਲਾਨਿੰ ਗੇਂ। ਤੇ ਹਾਲੇ ਤੇ ਟਾਈਮ ਲੱਗੇਗਾ ਨਾ ਬੁੱਕ ਹੋਦਆਂ ਸੀਟਾਂ ਬੁੱਕ ਹੋੰਦਆਂ।
ਹਾਂ, ਹਾਂਜੀ ਹਾਂਜ ਕੋਈ ਗੱਲ ਨਹੀਂ ਦੱਸ ਦਾ ਗਾ ਮੈਂ ਪਹਿਲੇ ਈ
ਹਾਂ, ਮੈਨੂੰ ਦੱਸਣਾ ਜ਼ਰੂਰ ਤੇ ਆਪਾਂ ਕਰਾਂਗੇ ਪਲਾਨਿੰਗ ਤੇ ਮੈਂ ਵੀ ਹੋਰ ਸੰਗਤਾਂ ਵੇਖ ਲਾਂਗਾ ਨਾ ਦੋ, ਪੰਜ, ਦਸ ਜਣੇ ਹੋਰ ਦੇਖ ਲਾਂਗੇ। ਹੈਨਾ। ਤੇ ਅੱਗੋ ਹਜ਼ੂਰ ਸਾਹਿਬ ਤੋਂ ਫਿਰ ਨਾਨਕ ਝੀਰੇ ਵਾਸਤੇ ਕੋਈ ਨਾ ਕੋਈ ਪ੍ਰਾਈਵੇਟ ਬੱਸ ਕਰ ਲਾਂਗੇ ਆਪਾਂ।
ਹਾਂ ਉੱਥੇ ਸਭ ਅਰੇਂਜਮੈਂਟ ਹੋ ਜਾਂਦਾ ਉੱਥੇ ਸਭ
ਹੈਨਾ, ਪ੍ਰਾਈਵੇਟ ਹਾਂ।
ਤੇ ਉੱਥੇ ਉਹਨਾ ਦਾ ਸਥਾਨ ਵੀ ਹੈ ਨਾ ਨਾਮ ਦੇਵ ਜੀ ਸੰਗਤ ਉੱਥ ਵੀ ਲੇ ਜਾਣਾ
ੳਥੇ ਵੀ ਹੈ ਗੁਰਬਾਣੀ ਦੇ ਵਿੱਚ ਜਿਉਂ ਜਿਉਂ ਨਾਮਾ
ਹਰ ਗੁਣ ਉਚਰੇ, ਹਾ
ਹਾਂ ਹਾਂ ਹਸਤ ਖੇਲਾ ਤੇ ਤੇਰੇ ਦਿਓਹਰੇ ਆਇਆ ਭਗਤਨਾਮਾ
ਭਗਤ ਕਰ
ਭਗਤ ਕਰਤਨਾਮਾ ਪਕੜ ਉਠਾਇਆ ਨੜੀ ਜਾਤ ਮੇਰੀ ਜਾਦਮ ਰਾਆ ਛੀਪੇ ਕ ਜਨਮ ਕਾਹੈ ਕੋ ਆਇਆ ਲੈ ਕੰਬਲੀ ਚਲਿਓ ਪਲਟਾਏ ਦੇਵਰੇ ਪਾਛੇ ਬੈਠਾ ਜਾਏ ਜਿਉਂ ਜਿਉਂ ਨਾਮਾ ਹਰਗੁਣ ਉਚਰੇ ਜਮਾ ਕੋ ਦਿਓ ਰਾ ਫਿਰੇ ਮਨ ਜੀਤਾ ਜਾਵੇ ਤਾਂ ਸਬੂਤ
ਸਬੂਤ ਏ ਜੀ, ਏਡਾ ਵੱਡਾ ਮੰਦਿਰ ਏ, ਏਨਾ ਵੱਡਾ ਮੰਦਿਰ ਹੈਗਾ। ਸੱਚ ਗੱਲ ਏ, ਕਿਵੇਂ ਘੁਮ ਗਿਆ ਮੰਦਰ
ਬਿਲਕੁਲ ਉਹ ਉਹ ਰੱਬ ਕੁਝ ਵੀ ਕਰ ਸਕਦਾ ਹੈ। ਬਿਲਕੁਲ ਉਹ ਕੁਛ ਵੀ ਕਰ ਸਕਦਾ ਹੈ।
ਉਹ ਆਉਂਦਾ ਨਾ ਭਗਤ ਰਵੀਦਾਸ ਜੀ ਦਾ ਸ਼ਬਦ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ।
ਬਿਲਕੁਲ।
ਉਹਨੂੰ ਡਰ ਥੋੜ੍ਹੀ ਕਿਸੇ ਦਾ।
ਹੂੰ ਹੂੰ।
ਨਵਾਜ਼ ਗੁੱਸਈਆਂ ਮੇਰਾ ਮਾਥੇ ਛੱਤਰ
ਕੁਛ ਵੀ ਕਰ ਸਕਦੇ ਓ, ਕੁਛ ਵੀ?
ਜੀ ਸਤਿ ਸ਼੍ਰੀ ਅਕਾਲ।
ਹੇ ਤੇ ਇਸ ਧਰਤੀ ਤੀਨੂੰ ਪੁਆਇੰਟ ਕੁਛ ਪਰਸੈਂਟ ਹੀ ਐਕਸਪਲੋਰ ਕਰ ਸਕੇ ਨੇ, ਵਿਗਿਆਨਿਕ। ਪਤਾ ਨੀ ਕਿਹੜੇ -ਕਿਹੜੇ ਚਮਤਕਾਰ, ਕੌਤਕ, ਰੱਬ ਦੇ ਛੁਪੇ ਹੋਏ ਨੇ।
ਸੱਚ ਗੱਲ ਹੈ ਜੀ, ਬਿਲਕੁਲ ਸੱਚ ਗੱਲ ਹੈ।
ਬਾਕੀ ਚਲੋ ਇਹ ਪਲਾਨਿੰਗ ਕਰੋ। ਤੁਸੀਂ ਚੰਗੀ ਤਰ੍ਹਾਂ ਤੇ ਇਹ ਕੋਈ ਆ ਗਿਆ ਘਰ ਹਨਾ ਠੀਕ ਹੈ ਫੇਰ, ਓਕੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ।